ਹੈਲੋ ਸਸ੍ਰੀ ਕਾਲ ਜੀ ਕੀ ਹਾਲ ਚਾਲ?
ਜੀ ਵਧੀਆ ਤੁਸੀਂ ਦੱਸੋ?
ਬਸ ਮੈਂ ਵੀ ਵਧੀਆ, ਹੋਰ ਕੀ ਕਰਦੇ ਸੀ?
ਕੋਛ ਨੀ ਬਸ। ਬੈਠੇ ਆ ਕਰਨਾ ਕੀ, ਤੁਸੀ ਦੱਸੋ?
ਚਲੋ ਅੱਜ ਅਸੀ ਪਰਿਵਾਰ ਤੇ ਗੱਲ ਕਰਨੀ ਸੀ ਹਨਾ।
ਹਾਂਜੀ।
ਸੋ ਤਾਡੇ ਪਰਿਵਾਰ ਚ ਕੌਨ-ਕੌਨ ਨੇ?
ਮੇਰੇ ਪਰਿਵਾਰ ਚ ਮੰਮਾ ਨੇ, ਪਾਪਾ ਨੇ, ਇੱਕ ਵੱਡੀ ਭੈਣ ਆ। ਇੱਕ ਵੱਡਾ ਭਰਾ ਏ। ਤੇ ਇੱਕ ਮੈਂ ਆ ਫੇਰ ਸਾਡਾ ਡੋਗੀ ਆ। ਓਦਰ ਤਾਂ ਅਸੀਂ ਜੋਇੰਟ ਫੈਮਲੀ ਆਂ ਮਤਲਬ ਮਤਲਬ ਕੱਠੇ ਈ ਰੈਂਨੇ ਆ ਸਾਰੇ ਜਣੇ। ਤੁਸੀ ਨੇ ਜਿੱਦਾਂ ਅੱਜ-ਕੱਲ ਨਈ ਲੋਕੀ ਬਿੱਲਦੇ ਵਰਤਦੇ ਸੀ ਤਾਂ ਓ ਵੀ ਆ ਸਾਰਾ ਕੁੱਛ ਬਸ ਮਤਲਬ ਜਿੱਦਾਂ ਘਰ ਵ ਖਰੇ ਆ ਘਰ, ਤਿੰਨ ਘਰ ਜੁੜੇ ਹੋਏ ਆ ਤਿੰਨਾਂ ਚ ਮਤਲਬ ਦਰਵਾਜ਼ੇ ਅੰਦਰੋਂ ਜਾਣ ਲਈ ਜੋਇੰਟ ਫੈਮਿਲੀ ਆਂ, ਹੁਨ ਜਿੱਦਾਂ ਮੇਰੇ ਪਾਪਾ ਹੋਣੇ ਆ ਮੇਰੇ ਪਾਪਾ ਹੋਣੇ ਆ ਸੱਤ ਭੈਣ-ਭਰਾ ਆ। ਦੋ ਭੂਆ ਤੇ ਪੰਜ ਓਨਾਂ ਦੇ ਭਰਾ।
ਅੱਛਾ-ਅੱਛਾ ਮੇਰੀ ਫੈਮਿਲੀ ਚ ਵੀ ਏਦਾਂ ਈ ਐ।
ਅੱਛਾ ਤੋਦੀ ਫੈਮਿਲੀ ਚ ਕੌਨ-ਕੌਨ ਏ?
ਹਾਂ। ਮੇਰੀ ਫੈਮਿਲੀ ਚ ਵੈਸੇ ਤਾਂ ਸਾਡੀ ਨਿਊਕਲੀਅਰ ਫੈਮਿਲੀ ਆ ਪਰ ਮੈਂ ਪੈਦਾ ਜੋਇੰਟ ਫੈਮਿਲੀ ਚ ਹੋਈ ਸੀ ਤੇ ਮੇਰੀ ਫੈਮਿਲੀ ਚ ਮੇਰੇ ਮੰਮਾ ਮੇਰੇ ਪਾਪਾ, ਮੇਰਾ ਛੋਟਾ ਭਰਾ ਐ। ਤੇ ਪਾਪਾ ਤੇ ਬ੍ਰਦਰ ਅਪਨੀ ਸ਼ੋਪ ਕਰਦੇ ਆ। ਤੇ ਮੰਮਾ ਸਰਕਾਰੀ ਟੀਚਰ ਆ, ਮੈਂ ਮੀਡੀਆ ਸਪੈਸ਼ਿਲਸ ਤਾਂ, ਫਰੀ ਲਾਂਸਰ ਆ ਬਥੇਰੇ ਕੰਮ ਕਰਦੀ ਆ।
ਮਲਟੀ-ਟਾਸਕਰ ਓ।
ਹਾਂ ਬਨਨਾ ਪੈਂਦੈ ਮਲਟੀ-ਟਾਸਕਰ। ਜਦੋ ਘਰ ਚਲਾਣੇ ਹੋਣ ਨਾ ਫੇਰ ਏਕ ਕੰਮ ਨਾਲ ਪੂਰੀਆ ਨੀ ਪੈਂਦੀਆਂ ਹੁੰਦੀਆ।
ਟਾਸਕਰ ਆ, ਫਾਰਮਰ ਆ, ਸਰਪੰਚ ਆ, ਤੇ ਉਸ ਤੋਂ ਬਾਦ ਤਸੀਲ ਦੇ ਕੰਮ ਕਰਵਾ ਲੈਂਦੇ ਆ ਖਾਣੇ ਦੇ ਕੰਮ ਪਾਪਾ ਏਦਾਂ ਆ, ਮੰਮੀ ਹਾਊਸ-ਵਾਈਫ ਨੇ ਜੇੜੀ ਵੱਡੀ ਭੈਨ ਆ ਓ ਕੈਨੇਡਾ ਨੇ ਫੋਰਨ ਤੇ ਜਿੜਾ ਮੇਰਾ ਭਰਾ ਆ ਮਤਲਬ ਅਹੀ ਦੋਨੋ ਟਵਿਨਸੀ ਆ ਤੇ ਅਸੀ ਹਜੇ ਰੀਸੈਂਟ ਬਾ ਓਹੀ ਕੀਤੀ ਆ। ਟਵੈਲਥ ਹੀ ਪਾਸ ਕੀਤੀ ਆ ਹੁਣ ਓ ਵੀ ਦੇਖ ਰੇਆ ਐ ਕਿ ਮੈਂ ਫੋਰਨ ਜਾਨਾ ਏ।
ਠੀਕ ਐ ਤੁਸੀ ਵੀ ਫੋਰਨ ਦਾ ਈ ਪਲੈਨ ਕਰਦੇ ਪਏ ਓ।
ਨੀ ਮੈਂ ਫੋਰਨ ਦਾ ਨੀ ਪਲੈਨ ਕਰ ਰਈ ਮੈਂ ਇੱਥੇ ਈ ਆਂ ਇੰਡੀਆ।
ਤੁਸੀ ਕੀ ਕਰਨਾ ਏਥੇ?
ਮੈਂ ਏਥੇ ਫੈਸ਼ਨ ਡਿਜ਼ਾਇਨਿੰਗ ਦਾ ਸੋਚ ਰਈ।
ਬੋਅਤ ਸਹੀ ਹੈ, ਕੋਰਸ ਕਰਨਾ ਫੈਸ਼ਨ ਡਿਜ਼ਾਇਨਿੰਗ ਦਾ ਕੇ ਡਿਗਰੀ ਕਰਨੀ ਐ?
ਨਈ ਨਈ ਡਿਗਰੀ ਕਰਨੀ।
ਅੱਛਾ-ਅੱਛਾ, ਪਲੱਸ ਟੂ ਤਾਡੀ ਹੋ ਗਈ ਹੁਨ ਤੇ ਫੇਰ ਪਰਵਾਰ ਚ ਟੈਂਸ਼ਨ ਹੋਣੀ ਏ ਕੇੜਾ ਕੋਰਸ ਕਰਾਨਾ ਆ।
ਹਾਂਜੀ ਮੈਂ ਮਤਲਬ ਥੋੜਾ ਜੇਆ ਸੋਚੇਆ ਵੀ ਹੋਏਆ ਸੀ ਕੋਲਜ ਵੀ ਸੋਚੇਆ ਹੋਏਆ ਸੀ ਪੈਲਾਂ ਹੀ ਤੇ ਜਿੱਦਾ ਹੁਨ ਟਵੈਲਥ ਤੋਂ ਬਾਦ ਸੋਚ ਚ ਲੇਆ ਸੀ ਕਿ ਹਾਂ ਜਿੱਦਾ ਹੁਨ ਦੋ-ਤਿੰਨ ਮੀਨੇ ਹੁੰਦੇ ਵਿੱਚ ਕੀ ਕਰਨਾ ਕੀ ਆ। ਫਿਰ ਓਦੋਂ ਸੋਚ ਲੇਆ ਸੀ ਫੈਮਿਲੀ ਵੀ ਸਪੋਟਿਵ ਵਾ ਕੈਂਦੇ ਕਰੋ ਜੋ ਕਰਨਾ।
ਅੱਛਾ, ਅੱਛਾ, ਅੱਛਾ, ਕਿੱਥੇ ਕਰ ਰਏ ਫੇਰ ਕੋਰਸ ਤੁਸੀ ਕੇੜੇ ਕੋਲਜ ਚ?
ਮੈਂ ਕੀ ਐਮ ਵੀ ਕਰ ਰਈ ਆ ਜਲੰਧਰ।
ਠੀਕ ਆ, ਠੀਕ ਆ, ਓਦਾ ਤਾ ਹੁਨ ਸੈਸ਼ਨ ਸ਼ੁਰੂ ਹੋਣ ਵਾਲਾ ਹਨਾਂ।
ਹਾਂਜੀ ਓ ਹੈ ਫਿਫਟਿੰਥ ਆਫ ਜੁਲਾਈ ਤੋ ਹੋ ਜਾਣੈ ਸਟਾਟ। ਰੈਗੇ ਬਸ ਥੋੜਾ ਟਾਈਮ ਫੇਰ ਸੈਸ਼ਨ ਸਟਾਰਟ ਹੋਏਨਾ ਆ, ਜਾਵਾਂਗੇ, ਦੇਖਾਂਗੇ, ਸਿੱਖਾਂਗੇ ਨਵੀਆਂ ਨਵੀਆਂ ਚੀਜ਼ਾਂ ਫਿਰ ਆ ਕੇ ਦੱਸਾਂਗੇ ਫੈਮਲੀ ਚ ਕੀ ਕੀ ਹੁੰਦਾ, ਕੀ ਕੀ ਨਈ।
ਠੀਕ ਐ, ਠੀਕ ਐ, ਸਹੀ ਹੈ, ਸਹੀ ਹੈ। ਪਰਿਵਾਰ ਜਦੋਂ ਸਪੋਟਿਵ ਹੋਵੇ ਨਾ ਓਦੋਂ ਬੰਦੇ ਲਈ ਬੜਾ ਆਸਾਨ ਰੈ ਜਾਂਦਾ ਆ ਸਾਰਾ ਕੁਛ ਕਰਨਾ, ਪਰਵਾਰ ਦਾ ਸਪੋਟ ਬੋਤ ਜਰੂਰੀ ਐ ਸਪੈਸ਼ਲੀ ਕੁੜੀਆਂ ਚ।
ਹਾਂਜੀ, ਜੋਇੰਟ ਫੈਮਿਲੀ ਚ
ਫੈਮਿਲੀ ਵੀ ਨਾ ਨਿਰਭਰ ਕਰਦੀਆ ਆਂ ਕਿ ਕਈ ਤਾਂ ਜੋਇੰਟ ਫੈਮਲੀਸ ਏਦਾਂ ਹੁੰਦੀਆਂ ਜਿਵੇ ਕੁੜੀਆਂ ਦੇ ਪਰ ਕੱਟਨ ਲਈ ਬੈਠੀਆਂ ਹੁੰਦੀਆਂ ਕਿ ਨਈ ਜੀ ਏਦਾਂ ਨੀ, ਓਦਾਂ ਨੀ, ਘਰਦਿਆਂ ਦੀ ਚੱਲ ਨ ਨੀ ਦਿੰਦੀਆਂ, ਹਨਾ ਮੈਨੂੰ ਯਾਦ ਆ ਹਾਂ ਮੇਰੀ ਫੈਮਲੀ ਜੇੜੀ ਸਾਡੇ ਮੇਰੇ ਪਾਪਾ ਹੋਣਾ ਦੀ ਫੈਮਲੀ ਐ ਏਧਰ ਮੇਰੀਆਂ ਤਿੰਨ ਭੂਆ ਨੇ ਤੇ ਪੰਜ ਤਾਏ ਨੇ। ਭੂਆ ਇੱਕ ਰੈ ਗਈ ਆ ਹੁਨ। ਤੇ ਤਾਏਆ ਜੀ ਵੀ ਦੋ, ਇੱਕ ਦੀ ਡੈਥ ਹੋ ਦੋ ਤਾਇਆ ਦੀ ਮੇਰੀ ਡੈਥ ਹੋ ਚੁੱਕੀ ਆ ਤੇ ਜਦੋ ਅਸੀ ਕੱਠੇ ਹੁੰਦੇ ਸੀਗੇ ਤੇ ਸਾਡੇ ਚ ਕੋਈ ਕੁੜੀਆਂ ਤਾਂ ਬੜੀ ਤਰੱਕੀ ਕਰ ਗਈਆਂ। ਕਈ ਕੁੜੀਆਂ ਨੂੰ ਤਾਂ ਮੌਕਾ ਈ ਨਈ ਮਿਲਿਆ ਕੋਲਜ ਜਾ ਕੇ ਪੜਾਈ ਕਰਨ ਦਾ। ਬੜਾ ਮੈਨੂੰ ਕਈ ਵਾਰੀ ਸ਼ਰਮ ਮੈਸੂਸ ਹੁੰਦੀ ਐ ਕਿ ਮੇਰੇ ਪਰਿਵਾਰ ਚ ਇੰਨੀ ਛੋਟੀ ਸੋਚ ਕਿਓਂ ਸੀ ਮ ਮੇਰੇ ਤਾਈ ਜੀ ਦੀ ਤੇ ਕਿਓਂ ਨੀ ਓਨਾਂ ਨੇ ਕੁੜੀਆਂ ਨੂੰ ਅੱਗੇ ਪੜਨ ਦਿੱਤਾ, ਮੈਨੂੰ ਬੜੀ ਫੀਲ ਹੁੰਦੀ ਆ ਆ ਚੀਜ਼। ਤੇ ਮੈਨੂੰ ਏਦਾਂ ਲੱਗਦਾ ਕਿ ਜੋਇੰਟ ਫੈਮਿਲੀ ਕਈ ਜੋਇੰਟ ਫੈਮਲੀ ਜਿਦੇ ਵਿੱਚ ਬੱਚੇ ਸਾਰੇ ਅ ਐਬਿਸ਼ਿਯਸ ਹੋਨ ਕੁਛ ਕਰਨ ਆਲੇ ਹੋਨ ਫਿਰ ਤਾਂ ਉਸ ਜੋ ਜੋਇੰਤ ਫੈਮਲੀ ਦਾ ਉਸ ਪਰਿਵਾਰ ਦਾ ਬੜਾ ਫੈਦਾ ਐ ਪਰ ਜੇ ਜੋਇੰਟ ਫੈਮਲੀ ਚ ਧੱਕੀਆਲੁਸੀ ਸੋਚ ਹੋਵੇ, ਕੋਈ ਅੱਗੇ ਨਾ ਵੱਧਨਾ ਚਾਂਦਾ ਹੋਵੇ, ਤੁਸੀ ਤਰੱਕੀ ਕਰੋ ਤਾਨੂੰ ਦੇਖ ਸੜਦੇ ਹੋਨ ਫੇਰ ਓ ਚੀਜ਼ਾਂ ਨਾ ਬੱਚੇ ਦੇ ਮਾਇੰਡ ਤੇ ਨੈਗੇਟਿਵ
ਨੀ ਸਾਡੀ ਜੇੜੀ ਜੋਇੰਟ ਫੈਮਲੀ ਓ ਵਧੀਆ ਆ ਸਾਰੇ ਜਨੇ ਇੱਕ-ਦੂਸਰੇ ਨੂੰ ਸਪੋਰਟ ਕਰਦੇ ਆ, ਕੋਈ ਕਿਸੇ ਚੀਜ਼ ਨੂੰ ਰੋਕ-ਟੋਕ ਨੀ ਐ ਕਿ ਜਿੱਦਾਂ ਅੱਜ-ਕੱਲ ਲੋਕੀ ਰੋਕ ਟੋਕ ਜਿੱਦਾਂ ਜ਼ੀ ਸ, ਸਾਡੇ ਏਦਾਂ ਕੋਈ ਇੰਟਰਫੇਅਰ ਨੀ ਕਰਦਾ ਓਨਾਂ ਨੂੰ ਪਤਾ ਓਨਾਂ ਦੀ ਅਪਨੀ ਲਾਈਫ ਆ ਓਨਾਂ ਨੇ ਅਪਨੇ ਲਈ ਸਈ ਕਰਨਾ ਆ, ਪੋਟ ਕਰਦੇ ਇੰਟਰਫੇਅਰ ਨਈ ਕਰਦੇ।
ਨਹਾਂ ਓ ਤੇ ਬੋਤ ਰੇਅਰ ਆ ਤੁਸੀ ਬੋਤ ਹਲਬ ਕਿ ਓ ਤੁਆਨੂੰ ਏਦਾਂ ਦੀ ਜੋਇੰਟ ਫੈਮਿਲੀ ਮਿਲੀ ਏ ਜੇੜੇ ਸਪੋਟ ਕਰਦੇ ਆ ਨਈ ਤਾਂ ਮੈਂ ਦੇਖਦੀ ਆ ਆ ਮੇਰੀ ਤਾਂ ਚਲੋ ਫੈਮਲੀ ਦਾ ਜੋ ਹੈਗਾ ਸੋ ਹੈਗਾ। ਮੈਂ ਇੱਕ ਮੇਰੇ ਮੰਮਾ ਦੇ ਭੂਆ ਜੀ ਦੀ ਫੈਮਲੀ ਐ ਓਦੇ 'ਚ ਵੀ ਸਾਰੇ ਇੱਕੋ ਘਰ ਚ ਰੈਂਦੇ ਆ ਰਸੋਈਆਂ ਚਲੋ ਵੱਖੋ ਵੱਖਰੀਆਂ ਆ। ਤੇ ਓਥੇ ਏ ਸਾਬ ਆ ਕੇ ਰਟ ਅ ਹਰ ਏਕ ਦੀ ਲਾਈਫ ਚ ਨਾ ਫੇਰੇਂਸ ਬੋਤ ਆ ਜੇ ਕਿਸੇ ਨੇ ਜੀਨ ਪਾਈ ਆ, ਸ਼ੋਰਟ ਟੋਪ ਪਾਇਆ ਆ ਤੇ ਇੱਕ ਤਾਯਾ ਬੋਲਨਾ ਸਟਾਟ ਕਰ ਗਿਆ ਹਾਂਜੀ ਜੀ ਕਿਉਂ ਕੀਤਾ। ਮੈਨੂੰ ਓ ਚੀਜ਼ ਬੜੀ ਗਲਤ ਲੱਗੀ ਆ ਕਿ ਕੱਪੜੇਆਂ ਨੂੰ ਲੈ ਕੇ ਕੁੜੀਆਂ ਨੂੰ ਟੋਕਨਾ ਕਿ ਤੂੰ ਆ ਜੀਨ ਕਿਓਂ ਪਾਈ ਆ ਆ
ਨਈ ਸਾਡੇ ਨੀ ਏਦਾਂ ਕਰਦੇ ਮਲਬ ਸਾਡੇ ਜਾਦਾ ਨੀ ਪਾਣ ਦਿੰਦੇ ਪਰ ਜੀਨ ਜੂਨ ਤੋਂ ਨੀ ਕੁਛ ਕੈਂਦੇ ਵਧੀਆ, ਓਨਾਂ ਨੂੰ ਸਾਨੂੰ ਖੁਦ ਨੀ ਪਤਾ ਕਿ ਹੁਨ ਏਦਾਂ ਫੈਮਿਲੀ ਦੇ ਚੰਗਾ ਵੀ ਨੀ ਲੱਗਦਾ ਕਿ ਕੁਝ ਜਾਦਾ ਹੀ ਉੱਚੇ ਛੋਟੇ ਕੱਪੜੇ ਪਾ ਕੇ ਬੈਠੇ ਰਓ ਸਾਰੇਆਂ ਸਾਮਨੇ।
ਹਾਂ, ਹਾਂ, ਹਾਂ।
ਚੰਗਾ ਆ ਮਤਲਬ ਸਾਰਾ ਕੁਛ ਸਈ ਐ ਸਾਡੇ ਜਿੱਦਾਂ ਨਾ ਜੋਇੰਟ ਫੈਮਿਲੀ ਚ ਲੋਕੀ ਕੈ ਦੇ ਦਿੰਦੇ ਆ ਮੰਨਿਆ ਲੜਾਈਆਂ ਹੁੰਦੀਆਂ ਪਰ ਲੜਾਈਆਂ ਹਰ ਜਗਾਂ ਹੁੰਦੀਆਂ ਜਿੱਥੇ ਭਾਂਡੇ ਹੁੰਦੇ ਓ ਖੜਕਦੇ ਹੀ ਹੁੰਦੇ ਆ ਪਰ ਲੋਕੀ ਇਅ ਨੀ ਵੇਖਦੇ ਕਿ ਫਿਰ ਜਦੋਂ ਸੁੱਖ ਯਾ ਦੁੱਖ ਸਭ ਤੋਂ ਹਾਨੂੰ ਚੰਗਾ ਓ ਰੈਂਦਾ ਕਿ ਥੇ ਸਾਡਾ ਜੇੜਾ ਬੰਦਾ ਸਾਡਾ ਦੁੱਖ ਚ ਹੜ ਗਿਆ ਨਾਲ। ਤੇ ਜਦੋਂ, ਜਇੰਟ ਫੈਮਲੀ ਚ ਨਾ ਇਹ ਬਹੁਤ ਆ ਕਿ ਜਦੋ ਸਾਡੇ ਤੇ ਕੋਈ ਮੁ ਮੁਸੀਬਤ ਆਉਂਦੀ ਆ ਹੁਣ ਜਿੱਦਾਂ ਸਮਝ ਲੋ, ਜਦਾਂ ਸਾਡੀ ਜਿਹੜੀ ਚਾਚੀ ਆ ਨਾ। ਉਹਨਾ ਨੇ ਓਪਰੇਸ਼ਨ ਕਰਵਾਆ ਜਦ ਅਹ ਹੁਣ ਇੱਥੇ ਹੀ ਤਿੰਨ ਘਰ ਹੈਗੇ ਆ ਇੱਕ ਮਤਲਬ ਜਲੰਧਰ ਰਹਿੰਦੇ ਤਾਯਾ ਜੀ, ਤੇ ਇੱਕ ਬਾਹਰ ਨੇ, ਤੇ ਜਿਹੜੇ ਹ ਚਾਚੀ ਆ ਉਹਨਾਂ ਦੇ ਹਸਬੈਂਡ ਹੈ ਨੀ ਆ। ਤੇ ਫੇਰ ਹੁਣ ਜਿੱਦਾਂ ਹੁਣ ਅਸੀਂ ਸਾਰੇ ਸਪੋਰਟ ਕਰਦੇ ਹੀ ਆ ਉਹਨਾਂ ਨੂੰ ਮਤਲਬ ਉਹਨਾਂ ਨੂੰ ਕਦੀ ਫੀਲ ਨਹੀਂ ਹੋਣ ਦਿੱਤਾ। ਜਿੱਥੇ ਉਹ ਜਾਂਦੇ ਅਸੀਂ ਸਾਡੇ ਪਾਪਾ ਸਾਡੇ ਦੂਸਰੇ ਚਾਚਾ ਜੀ ਲੈ ਜਾਂਦੇ। ਚਾਚੀ ਨੇ ਆਪਓਰੇਸ਼ਨ ਕਰਵਾਆ। ਹੁਣ ਮੇਰੀ ਮੰਮੀ, ਮੈਂ, ਮੇਰੀਆਂ ਭੈਣਾਂ ਸਾਡੀ ਜਿਹੜੀ ਖਰ ਚਾਚੀ ਉਹਨਾਂ ਨੇ ਕਿੰਨਾ ਸਾਥ ਦਿੱਤਾ। ਦੁੱਖ ਵੇਲੇ ਹੁਣ ਉਹਨਾਂ ਨੂੰ ਇਹੀ ਹੈ ਨਾ ਸੁੱਖ ਵੇਲੇ ਕੋਈ ਖੜੇ ਨਾ ਖੜੇ, ਦੁੱਖ ਵੇ ਜਿਹੜਾ ਖਰ ਜਾਂਦਾ ਮੈਨੂੰ ਯਾਦ ਰਹਿੰਦਾ ਹੈ।
ਬਿਲਕੁਲ -ਬਿਲਕੁਲ- ਬਿਲਕੁਲ ਤੇ ਇਹੀ ਸਭ ਤੋਂ ਚੰਗੀ ਚੀਜ਼ ਹੈ। ਕਿ ਤੁਹਾਡਾ ਨਾ ਕੋਈ ਸਾਥ ਦੇਣ ਵਾ ੳ ਤਾਂ ਹੱਟਦਾ ਹੀ ਨਹੀ। ਹੋਵੇ ਮੈਨੂੰ ਯਾਦ ਆ ਹਾਂ, ਦੋ ਹਜ਼ਾਰ ਚੌਵੀ ਦੇ ਵਿੱਚ ਨਾ, ਅਅ, ਮੇਰੇ ਪਾਪਾ ਸਡਨਲੀ ਬਿਮਾਰ ਪੈ ਗਏ।
ਹਾਂ ਜੀ।
ਓਧਰੋਂ, ਮੇਰੀ ਮਾਮਾ ਜੀ ਦੀ ਬੇਟੀ ਦਾ ਰੋਕਾ ਸੀ। ਰੋਕੇ ਤੋਂ ਆ ਕੇ ਦੇਖਿਆ, ਪਾਪਾ ਦੀ ਹਾਲਤ ਬਹੁਤ ਖ਼ਰਾਬ ਸੀ। ਤੇ ਅਸੀਂ ਪਾਪਾ ਨੂੰ ਲੈ ਗਏ ਹੋਸਪਿਟਲ‌। ਤੇ ਸਾਨੂੰ ਲੱਗਿਆ, ਡਾਕਟਰ ਦਵਾਈ ਦੇਗਾ, ਟੀਕਾ ਲਾਏਗਾ। ਇੱਕ- ਅੱਧੇ ਦਿਨ 'ਚ ਛੁੱਟੀ ਮਿਲ ਜਾਏਗੀ। ਪਰ ਇੱਦਾਂ ਹੋਇਆ ਨੀ। ਉਹ ਕਹਿੰਦੇ ਤੁ ਤੁਸੀਂ ਅ, ਇੱਦਾਂ ਦੇ ਅ, ' ' ਹੋਸਪਿਟਲ ਲੈ ਕੇ ਜਾਓ, ਜਿੱਥੇ ਬਾਇਪੈਪ ਮਸ਼ੀਨ ਹੋਵੇ, ਆਈ ਸੀ ਯੂ ਹੋਵੇ। ਮੈਂ ਕੱਲੀ ਜਾਣੀ ਡਰ ਗਈ। ਮੰਮਾ ਦਾ ਪੈਰ ਫਰੈਕਚਰ ਸੀ। ਤੇ ਬਸ ਉਦੋਂ ਫਿਰ ਪਰਿਵਾਰ ਹੀ ਕੰਮ ਆਇਆ ਨਾ। ਮਤਲਬ, ਮੈਂ ਕੱਲੀ ਨਹੀ ਸਾਰਾ ਮੈਨੇਜ ਕੀਤਾ। ਚਲੋ, ਜੇ ਭੈਣ- ਭਰਾ ਆਏ ਵੀ ਤਾਂ ਕੁਛ ਟਾਈਮ ਹਾਂ ਰੁਕੇ, ਫਿਰ ਚਲੇ ਗਏ। ਏਦਾਂ ਸੀਗਾ। ਪਰ ਮੈਂਨੂੰ ਇੱਕ ਚੀਜ਼ ਹਦ ਤਕ, ਲੋੜ ਵੇਲੇ ਜਿਹੜਾ ਬੰਦਾ ਨਾਲ ਖੜਦਾ ਆ ਨਾ ਉਹੀ 'ਓ ਤੁਹਾਡਾ ਆਪਣਾ ਹੁੰਦਾ ਹੈ।
ਤੇ ਯਾਦ ਵੀ ਉਹੀ ਬੰਦਾ ਰਹਿ ਜਾਂਦਾ। ਉਸ ਬੰਦੇ ਨੂੰ ਯਾਦ ਰੱਖ ਜਿਹੜੇ ਸਾਡੇ ਲੋੜ ਵੇਲੇ ਖੜਦਾ ਹੈ ਕਿ ਹਾਂ ਏ ਖੜਿਆ ਸੀ, ਅਸੀਂ ਵੀ ਇਹ ਤੇ ਖੜਨਾ। ਹੁਣ ਜਿੱਦਾਂ ਸਾਡੀ ਮੇਰੀ ਹੁਣ ਨਾ ਸਿਸਟਰ ਦੀ ਮੈਰਿਜ਼ ਆ ਨੈਕਸਟ ਈਅਰ। ਤੇ ਉਹਦੇ 'ਚ ਹੀ ਦੇਖ ਲੋ ਜਿੱਦਾਂ ਹੁਣ, ਅ, ਇਹ ਨੀ ਹੈ ਕਿ ਕਿਸੇ ਨੂੰ ਵੀ ਕੀ ਜਿੱਦਾਂ ਹੁੰਦਾ ਨਾ ਤਾਏ-ਚਾਚੇ ਖਿਝੇ ਹੁੰਦੇ ਆ। ਕਿ ਜਦੋਂ ਵਧੀਆ ਘਰੇ ਹੋ ਗਿਆ ਜਾਂ ਕੁਸ਼ ਵੀ ਵਧੀਆ-ਵਧੀਆ ਹੋਵੇ। ਉਹ ਸਾਰੇ ਖੁਸ਼ ਆ ਕਿ ਵਧੀਆ ਘਰੇ ਆ, ਘਰ ਦਾ ਵਿਆਹ ਆ। ਹੁਣ, ਮੇਰੇ ਚਾਚੇ ਦੇ ਮੁੰਡੇ ਦਾ ਵਿਆਹ ਵੀ ਹੈਗਾ ਆ ਦਸੰਬਰ ਚ। ਹੁਣ ਅਸੀਂ ਕਦੀ ਇਹ ਜਿੱਦਾਂ ਹੁਣ ਮੈਨੂੰ ਮੇਰੀ ਭੈਣ ਦੇ ਵਿਆਹ ਦਾ ਚਾਅ ਆ, ਰੀਅਲ ਸਿਸਟਰ ਦਾ। ੳਦਾ ਹੀ, ਹੁਣ ਮੈਨੂੰ ਉਹਦੇ ਵਿਆਹ ਚਾਅ ਆ। ਓਨਾ ਹੀ ਅਸੀਂ ਉੱਥੇ ਕਰਨਾ, ਜਿੱਥੇ, ਜਿੱਦਾਂ ਅਹੀ ਆਪਣੀ ਭੈਣ ਦੇ ਕਰਨਾ। ' ' ਹਾਡੀ ਜਿਹੜੀ ਜੁਆਇੰਟ ਫੈਮਿਲੀ ਆ। ਹੁਣ ਜਿੱਦਾਂ ਮੇਰੀ ਦੂਸਰੀਆਂ ਫਰੈਡ ਓ ਦੱਸਦੀਆਂ ਨਾ ਜਿੱਦਾਂ ਕਿ ਮਾਮੇ-ਮਾਮੂੇ ਵੀ ਕੀ ਹਾਡੇ ਨਹੀਂ ਵਰਤਦੇ। ਹੁਣ, ਅਸੀਂ ਤਾਂ ਟੱਚਵੁੱਡ ਸਾਡੇ ਮਾਮੇ ਵੀ ਬਹੁਤ ਚੰਗੇ ਆ। ਮਾਸੀਆਂ ਵੀ ਮੇਰੀਆਂ ਦੋ ਮਾਸੀਆਂ, ਇੱਕ ਮਾ ' ' ਆ, ਉਹ ਵੀ ਬਹੁਤ ਚੰਗੇ ਆ। ਉਹ ਵੀ ਮਤਲਬ ਪਿਆਰ ਕਰਦੇ, ਪਰ ਜਿੱਦਾਂ ਇੰਟਰਫੇਅਰ ਨੀ ਕਰਦੇ।
ਨਹੀਂ, ਚੰਗੀ ਚੀਜ਼ ਆ। ਇੰਟਰਫੇਅਰ ਕਰਨਾ ਵੀ ਨਹੀਂ ਚਾਹੀਦਾ ਹੈਗਾ। ਮੈਂਨੂੰ ਸਭ ਤੋਂ ਗੁੱਸਾ ਚੜ੍ਹਦਾ ਆ। ' ' ਹੁਣ, ਅਹ, ਪਰਿਵਾਰ 'ਚ ਨਾ ਹਰ ਤਰ੍ਹਾਂ ਦੇ ਮੈਂਬਰ ਹੁੰਦੇ ਆ। ਮੇਰੀ ਭਾਬੀ ਆਈ ਹੀ ਇੰਦੋੌਰ ਤੋਂ, ਅਮ, ਪਿਛਲੇ ਮਹੀਨੇ ਤੇ ਮੇਰੀ ਨਾ ਉਸੇ ਟਾਈਮ ਹੀ ਸੈਲਰੀ ਆਈ ਸੀਗੀ ਕਿਤੋਂ, ਪੈਸੇ ਆਏ ਸੀ। ਮੈਂ ਨਾ ਪਾਪਾ ਨੂੰ ਪੁੱਛਿਆ। ਮੈਂ ਕਿਹਾ, ਪਤਾ ਨੀ ਆ ਕਾਹਦੀ ਡਿਡਕਸ਼ਨ ਕੀਤੀ, ਮੈਨੂੰ ਹਿਸਾਬ ਜਿਹਾ ਨੀ ਪਤਾ ਲੱਗਿਆ ਟੀ ਡੀ ਐੱਸ ਦਾ। ਤੇ ਇਹਦਾ ਪੀ ਐਫ ਦਾ ਤੇ ਮੈਂ ਪਾਪਾ ਨੂੰ ਕਿਹਾ। ਮੈਂ ਕਿਹਾ, ਪਾਪਾ ਇਹਨਾਂ ਨੇ ਪੈਸੇ ਜ਼ਿਆਦਾ ਨੀ ਕੱਟ ਲਏ ਮੇਰੇ। ਆਹ, ਦੇਖੋ ਇੰਨੇ ਆ। ਫੇਰ ਪਾਪਾ ' ' ਮੈਨੂੰ ਹਿਸਾਬ ਸਮਝਾਣ ਲੱਗ ਪਏ ਕਿ ਨਹੀਂ, ਸਹੀ ਡਿਡਕਸ਼ਨ ਹੋਈ ਹੈ। ਤੇ ਮੇਰੀ ਤੇ ਪਾਪਾ ਦੀ ਗੱਲ ਚੱਲ ਡਿਸਕਸ਼ਨ ਚੱਲ ਰਈ ਸੀ, ਮਜ਼ਾਲ ਆ ਓਨਾਂ ਨੇ ਇੰਟਰਫੇਅਰ ਕੀਤੇ ਹੋਵੇ ਬਾਵੀਆ ਕਿੰਨੇ ਪੈਸੇ ਆਏ, ਕੀ ਆ, ਕੀ ਨਈ? ਏਹੀ ਮੇਰੀ ਕੋਈ ਭੈਨ ਹੁੰਦੀ ਨਾ ਓਨੇ ਇੰਟਰਫੇਅਰ ਕਰਨ ਲੱਗ ਜਾਣਾ ਸੀਗਾ ਕਿੱਥੋਂ ਆਏ ਪੈਸੇ, ਕਿੰਨੇ ਆਏ? ਇੰਨੇ ਕੱਟ ਲਏ, ਓਨੇ ਕੱਟ ਲਏ। ਮਲਬ ਨਾ ਬੰਦੇ ਦੇ ਵੇ ਆਫ ਟੋਕਿੰਗ ਤੋਂ ਈ ਪਤਾ ਲੱਗ ਜਾਂਦਾ ਕਿ ਹਾਂ ਏ ਨਜ਼ਰ ਲਾ ਰਈ ਆ।
ਓ ਤੇ ਪਤਾ ਪਰ ਨਈ ਅੱਜ ਜਿੱਥੇ
ਤੇ ਮੈਂਨੂੰ ਬੜਾ ਗੁੱਸਾ ਚੜਦਾ ਓਨਾਂ ਲੋਕਾਂ ਤੇ ਜੇੜੇ ਏਦਾਂ ਨਾ ਦੂਜੇ ਦੇ ਏ ਮੈਟਰਸ 'ਚ ਆਪਨੇ ਈ ਮਤਲਬ ਓ ਓ ਕਹਾਵਤ ਹੈ ਨਾ, ਬੇਗਾਨੀ ਸ਼ਾਦੀ ਮੇ ਅਬਦੁਲਾ ਦਿਵਾਨਾ। ਪਰਿਵਾਰ ਦੇ ਕੁਛ ਮੈਂਬਰ ਨਾ ਹੁੰਦੇ ਏਦਾਂ ਦੇ ਈ।
ਨੀ ਸਾਡੇ ਤੇ ਸਾਰੇ ਸਈ ਆ, ਸਾਰੇ ਚੰਗੇ ਆ, ਮਾਸੀ ਵਾਲੇ ਵੀ, ਚਾਚੇ ਵਾਲੇ ਵੀ, ਭੂਆ ਹੋਣੇ ਵੀ ਸਾਰੇ ਬੋ ਚੰਗੇ ਆ, ਸਾਡੇ ਦੇਖ ਲੋ ਜਿੱਦਾ ਕਈਆਂ ਦੀ ਪੂਈਆਂ ਕਲੇਸ਼ੀਆਂ ਹੁੰਦੀਆਂ ਹਾਡੀ ਓ ਵੀ ਹੈਨੀ, ਦੋ ਭੂਆ ਦੋਨੋ ਬਓ ਵਧੀਆ। ਸਪੋਟ ਕਰਨ ਵਾਲੀਆਂ ਓ ਵੀ, ਉਹ ਵੀ ਹੈਨੀ, ਹੁੰਦੀਆਂ ਹੀ ਆ ਮੇਰੀ ਫਰੈਂਡਸ ਦਸ ਝਹਾਡੀਆਂ ਭੂਆ ਆ ਕੇ ਨੱਕ ਜਿਡਾ ਚੜਾਂਦੀਆਂ ਗੱਲ ਚ ਇੰਟਰਫੇਅਰ ਕਰਦੀਆਂ ਸਾਡੀਆਂ ਈ ਸਾਡੀਆਂ ਬਓ ਚੰਗੀਆਂ ਸਾਡੀਆਂ ਸਪੋਟ ਕਰਦੀਆ। ਉਲਟਾ ਸਮਝਾਂਦੀਆ ਪਿਆਰ ਨਾਲ, ਸਪੋਟ ਕਰਦੀਆਂ, ਨੱਕ ਨੀ ਚੜਾਂਦੀਆ।
ਠੀਕ ਠੀਕ ਏ, ਠੀਕ ਏ, ਚਲੋ ਵਕਤਨ ਇੰਨੀ ਇਜਾਜ਼ਤ ਨਹੀਂ ਦੇ ਰਿਆ, ਧੰਨਵਾਦ।
ਧੰਨਵਾਦ ਜੀ, ਓਕੇ।